ਹਾਂਜੀ ਤਾਂ ਹੈਲੋ ਹਾਂ ਹੋਰ ਕਿਵੇਂ
ਵਧੀਆ-ਵਧੀਆ, ਤੁਸੀਂ ਦੱਸੋ ਜੀ ਕਿਵੇਂ ਹੋ?
ਠੀਕ ਆ ਠੀਕ ਆ ਹਾਂ-ਹਾਂ ਆ ਗਏ, ਵਧੀਆ ਹੋਰ ਜਵਾਕ ਆ ਗਏ ਸਕੂਲੋਂ
ਹਾਂਜੀ-ਹਾਂਜੀ, ਆ ਗਏ ਬੱਚੇ ਸਕੂਲੋਂ ਬਸ ਹੁਣੇ ਅਹ ਕੱਪੜੇ ਵਗੈਰਾ ਲਾਏ ਨਹੀਂ ਹਾਲੇ ਟੀ ਵੀ ਵਗੈਰਾ ਦੇਖੀ ਜਾਂਦੀ ਆ
ਆਹ ਠੀਕ ਆ ਹੋਰ ਨਿੱਕਰ ਦੂਜੀ ਛੋਟੀ
ਹਾਂਜੀ-ਹਾਂਜੀ, ਸਭ ਵਧੀਆ ਨੇ ਤੇ ਹੁਣ ਲ ਹੋਈ ਆ ਬਸ ਟੀ ਵੀ ਦੇਖਣਾ ਫੇਰ ਵਿੱਚੇ ਕਦੇ ਕੁਛ ਦੇ ਦੋ ਕਦੇ ਕੁਛ ਦੇ ਦੋ ਖਾਣ ਨੂੰ ਬਸ ਏਂਈ ਤੰਗ ਕਰੀ ਜਾਣਾ
ਜਵਾਕਾਂ ਕੰਮੀ ਇਹ ਜਵਾਕ ਤਾਂ ਦਸ ਦਸਾਂ ਮਿੰਟਾਂ ਬਾਅਦ ਭੁੱਖੜ ਲੱਗਦਾ ਜਵਾਕਾਂ ਨੂੰ ਤਾਂ ਨਹੀਂ ਤਾਂ ਪਤਾ ਤੇ ਸਕੂਲੇ ਵਾਹ ਵਾਹ ਦੀ ਭੁੱਖ ਲੱਗਦੀ ਹੈਗੀ
ਨਹੀਂ ਸਕੂਲ ਦੇ ਵਿੱਚ ਆਇਆ ਵੀ ਫੇਰ ਕਿਹੜਾ ਇੱਕ ਚੀਜ਼ ਲੈ ਕੇ ਆਣੀ ਆ ਦੋ-ਦੋ ਤਿੰਨ-ਤਿੰਨ ਚੀਜ਼ਾਂ ਸਵੇਰੇ ਹੀ ਬਸ ਔਡਰ ਲਾ ਦੇਣਾ, ਮੰਮਾ ਮੈਨੂੰ ਆ ਚਾਹੀਦਾ ਮੰਮਾ ਮੈਨੂੰ ਆ ਚਾਹੀਦਾ, ਕਦੇ ਪਾਣੀ ਲੈ ਜਾਣਾ ਨਾਲ ਮਿੱਠਾ ਬਣਾ ਕੇ ਕਦੇ ਖਾਣ ਨੂੰ ਕਦੇ ਮੈਗੀ ਚਾਹੀਦੀ ਆ, ਕਦੇ ਚੌਲ ਚਾਹੀਦੇ ਆ ਕਦੇ ਕੁਛ ਕਦੇ ਕੁਛ
ਮਹਿੰਗੀ ਤਾਂ ਵੈਸੇ ਕਮਾਉਣੀ ਨਹੀਂ ਚਾਹੀਦੀ ਵ ਹੁਣ ਠੰਡੀ ਹੋ ਜਾਂਦੀ ਹੈ ਸਕੂਲ ਦੇ ਵਿੱਚ
ਆਪਾਂ ਮਤਲਬ ਜਿਹੜੀ ਲੰਮੀ ਮੈਗੀ ਜਿਹੜੀ ਮੁੱਲ ਮਿਲਦੀ ਹੈ, ਨਾ ਮੈਦੇ ਵਾਲੀ ਪੀਲੇ ਪੈਕੇਟ ਵਾਲੇ ਉਹ ਨੀ ਮੈਂ ਬਣਾਉਂਦੀ ਕਦੇ ਵੀ ਇਹਨਾਂ ਨੂੰ
ਅੱਛਾ
ਮੈਨੂੰ ਇਹਨਾਂ ਦਾ ਜਾਣੀ ਇੱਕ ਹੈਗਾ, ਮੈਂ ਤੁਹਾਨੂੰ ਕੋਈ ਨਾ ਨੰਬਰ ਆਪਣਾ ਫੋਟੋ ਸੈਂਡ ਕਰੂੰਗੀ ਅਤੇ ਇਹ ਨਾ ਇੱਕ ਕਣਕ ਵਾਲੀਆਂ ਜਿਹੜੀਆਂ ਆਉਂਦੀਆਂ ਨੇ ਸੇਵੀਆਂ ਭੁੰਨਨ ਹੋਈਆਂ ਨਹੀਂ-ਨਹੀਂ, ਨਹੀਂ-ਨਹੀਂ ਇਹ ਬਿਲਕੁਲ ਛੋਟੀਆਂ-ਛੋਟੀਆਂ ਜਿਵੇਂ ਉਂਗਲ ਦਾ ਆਪਾਂ ਕਹਿ ਲਉ, ਨਾ ਛੋਟਾ ਇੱਕ ਹਿੱਸਾ ਹੁੰਦਾ ਉਂਗਲ ਦਾ ਲਾ ਤਿੰਨ ਪਾਰਟ ਹੁੰਦੇ ਨਾ ਉਂਗਲ ਦੇ ਜਿਹੜਾ ਉੱਪਰਲਾ ਪਾਾਰਟ ਹੁੰਦਾ, ਉਹ ਓਡੇ ਓਡੇ ਸਾਈਜ਼ ਹੁੰਦੇ ਨੇ, ਮੈਗੀ ਦੇ ਮਤਲਬ ਉਹਨਾਂ ਦੇ ਸੀੇਵੀਆਂ ਦੇ ਛੋਟੇ -ਛੋਟੇ ਤੇ ਉਹ ਅ ਜਿਹੜੀ ਜਾਣੀ ਆਪਾਂ ਮੈਗੀ ਮਸਾਲਾ ਘਰੇ ਲਿਆ ਕੇ ਰੱਖਿਆ ਹੋਇਆ ਵਾ
ਅੱਛਾ
ਤੇ ਉਹਨਾਂ ਨੂੰ ਕੀ ਕਰਨਾ ਮਤਲਬ, ਮੈਂ ਤਾਂ ਹੁਣ ਛੋਟੀ ਜਿਹੀ ਕੋੌਲੀ ਮਿਣੀ ਹੋਈ ਆ ਵੀ ਇੱਕ ਕੋੌਲੀ ਨਾਲ ਦੋਨਾਂ ਦਾ ਸਰ ਜਾਂਦਾ ਦੋਨਾਂ ਬੇਟੀਆਂ ਦਾ ਤੇ ਮੈਂ ਇੱਕ ਜੇ ਤਾਂ ਮਤਲਬ ਟਾਈਮ ਹੈਗਾ, ਤਾਂ ਪਿਆਜ ਵੀ ਕੱਟ ਲੋ, ਆਲੂ ਵੀ ਬਰੀਕ ਕੱਟ ਲਓ ਅਤੇ ਨਹੀਂ ਟਾਈਮ ਹੈਗਾ ਤਾਂ ਸਿੱਧਾ ਥੋੜ੍ਹਾ ਜਿਹਾ ਘਿਓ ਪਾਉਣਾ ਜਾਂ ਤੇਲ ਜਾਣੀ ਰਿਫਾਇੰਡ ਜਾਂ ਸਰ੍ਹੋਂ ਦਾ ਤੇਲ
ਆਹ
ਉਹਦੇ ਵਿੱਚ ਜੀਰਾ ਪਾ ਦੇਣਾ ਨੂਣ ਮਿਰਚ ਤੇ ਥੋੜ੍ਹੀ ਜਿਹੀ ਹਲਦੀ ਪਾ ਦੇਣੀ ਆ ਮਿਰਚ ਜ਼ਿਆਦਾ ਨੀ ਪਾਉਣੀ ਬਿਲਕੁਲ ਹੀ ਮਾੜੀ ਜੀ ਤੇ ਹਲਦੀ ਪਾ ਦੇਣੀ ਆ ਹਾਂਜੀ ਨੂਣ ਪਾ ਦੇਣਾ, ਫੇਰ ਜਿਹੜਾ ਆਪਣੇ ਵੱਖਰੇ ਪੈਕੇਟ ਮਿਲਦੇ ਆ ਨਾ ਮੈਗੀ ਮਸਾਲੇ ਵਾਲੇ ਇਕੱਲਾ ਮਸਾਲਾ ਮਿਲਦਾ, ਹਾਂਜੀ ਤੇ ਉਹ ਮਸਾਲੇ ਦਾ ਇੱਕ ਜਿਹੜਾ ਵਾ ਮਤਲਬ ਕਿ, ਪੈਕਟ ਛੋਟਾ ਜਿਹਾ ਇੱਕ ਪੁੜੀ ਪਾ ਦੇਣੀ ਆ ਹਾਂਜੀ ਤੇ ਉਹ ਵੀ ਉਦੋਂ ਪਾਉਣੀ ਆ ਜਦੋਂ ਆਲੂ ਪਿਆਜ ਭੁੱਜ ਕੇ ਮਤਲਬ ਆਲੂ ਜਿਆਦਾ ਨਹੀਂ ਭੁੰਨਣੇ, ਪਿਆਜ ਭੁੰਨ, ਕੇ ਉਹਦੋਂ ਬਾਅਦ ਚ ਮਸਾਲਾ ਪਾ ਕੇ ਫਿਰ ਜਦੋਂ ਪਾਣੀ ਪਾ ਤਾ, ਉਦੋਂ ਮੈਗੀ ਮਸਾਲਾ ਪਾ ਦੇਣਾ ਤੇ ਪਾ ਕੇ ਉਸ ਤੋਂ ਬਾਅਦ ਵਿੱਚ ਫਿਰ ਕੀ ਕਰ ਨਾ ਨੂੰ ਅਹ ਵਾਲੀ ਆਉਣ ਤੇ ਜਿਹੜਾ ਆਪਣਾ ਅ ਹੁੰਦੀਆਂ ਨੇ ਸੇਵੀਆਂ ਉਹਨੂੰ ਵਿੱਚ ਪਾ ਦੇਣਾ ਉਹਦੇ, ਫੇਰ ਬਿਲਕੁਲ ਹੀ ਘੱਟ ਗੈਸ ਕਰ ਦੇਣਾ ਤੇ ਉਹ ਥੋੜ੍ਹੇ ਕੁ ਟਾਈਮ ਬਾਅਦ ਮਤਲਬ ਹਿਲਾਉਣਾ ਜਾਣੀ ਇੱਕ ਗਲਾਸ ਇੱਕ ਕੌਲੀ 'ਚ ਪਾਣੀ ਦਾ ਬਹੁਤ ਹੋ ਜਾਂਦਾ, ਇੰਨੇ ਸਵਾਦ ਬਣਦੀਆਂ ਨੇ ਨਾ ਉਹ ਬਹੁਤ ਜ਼ਿਆਦੇ
ਅੱਛਾ।
ਤੇ ਇਹਦੇ ਵਿੱਚ ਜਿਵੇਂ ਹੁਣ ਸਰਦੀਆਂ ਹੋਣ ਤਾਂ, ਸਰਦੀਆਂ ਠੰਢ ਦੇ ਵਿੱਚ ਆਪਾਂ ਜਿਵੇਂ, ਮਟਰ ਹੋ ਗਏ ਹਰੇ ਗੋਭੀ ਹੋ ਗਈ, ਗਾਜਰਾਂ ਹੋ ਗਈਆਂ, ਮੈਂ ਤਾਂ ਉਹ ਵੀ ਕੱਟ ਕੇ ਵਿੱਚ ਪਾ ਦਿੰਦੀ ਹੁੰਦੀ ਸੀ, ਬਹੁਤ ਸਵਾਦ ਲੱਗਦੀਆਂ। ਅਸੀਂ ਘਰੇ ਵੀ ਖੁਦ ਆਪ ਵੀ ਅਸੀਂ ਇਹੀ ਚੀਜ਼ ਖਾ ਲੈਂਣੇ ਹਾਂ। ਜਦੋਂ ਆਏ ਵੀ ਦੋ, ਤਿੰਨ ਮਹੀਨੇ ਲੰਘ ਜਾਣ ਦੋ ਮਹੀਨੇ ਲੰਘ ਜਾਣ ਫੇਰ, ਲੰਮੀ ਮੈਗੀ ਬਣਾਉਂਦੇ ਹਾ ਅਸੀਂ
ਸਾਡੀ ਤਾਂ ਬੰਦ ਕਰੀ ਹੋਈ ਆ ਜਵਾਕ ਫਿਰ ਵੀ ਉਹਨਾਂ ਨੂੰ ਦੂਜਿਆਂ ਨੂੰ ਦੇਖ ਕੇ ਰਿਹਾੜ ਪੈ ਜਾਂਦੇ ਆ ਤੇ ਅਸੀਂ ਤਾਂ ਉਰੋਂ ਜਦੋ ਬੰਦ ਕਰੀ ਹੋਈ ਆ ਸਾਡਾ ਨਿੱਕਾ ਰਿਹਾੜ ਪੈ ਜਾਂਦਾ ਉਹ ਕਹਿੰਦਾ ਵੀ ਅਸੀ
ਹਾਂਜੀ।
ਹਾ ਪਿਚਰ ਭੇਜ ਦਿੰਦੀ।
ਨਹੀਂ ਇੱਕ ਮੈਂ ਤੁਹਾਨੂੰ ਨਾ ਹਾਂਜੀ ਫੋਟੋ ਮੈਂ ਭੇਜੂਗੀ ਇੱਕ ਵਾਰ। ਤੇ ਉਹ ਹੈ ਵੀ ਸਸਤੀਆਂ ਹੈ ਵੀ ਬਹੁਤ ਵਾਰ ਬਣ ਜਾਂਦੀਆਂ ਨੇ ਹੈ ਵੀ ਬੜੀਆਂ ਵਧੀਆ ਨੇ ਉਹ ਕਦੇ ਬਣਾ ਕੇ ਦੇਖਿਓ ਤੁਸੀਂ ਵੀ ਕਹੋਗੇ।
ਹਾਂਜੀ ਹਾਂਜੀ ਕਿਤੋਂ ਵੀ ਮਿਲ ਜਾਂਦੀਆਂ ਮੈਂ ਕਹਿੰਦੀ ਹਾਂ। ਮੈਨੂੰ ਤਾਂ ਕਿੰਨੇ ਸਾਲ ਹੀ ਹੋ ਗਏ ਮੈਂ ਇਹ ਛੋਟੀ ਜਿਹੀ ਹੁੰਦੀ ਸੀ ਵੱਡੀ ਬੇਟੀ ਮੇਰੀ ਤੇ ਪੰਜ ਛੇ ਸਾਲ ਤੋਂ ਉੱਪਰ ਹੋ ਗਏ ਮੈਂ ਉਹ ਪੈਕੇਟ ਖਤਮ ਨੀ ਹੋਣ ਦਿੰਦੀ ਮੈਨੂੰ ਲਿਆ ਕੇ ਹੀ ਦੇ ਦਿੰਦੇ ਆ ਵੀ ਜਦੋਂ ਮਰਜ਼ੀ ਬਣਾ ਦੀ। ਹੁਣ ਛੋਟੀ ਵੀ ਉਹੀ ਖਾਂਦੀ ਆ ਵੱਡੀ ਵੀ ਉਹੀ ਖਾਂਦੀ ਆ ਕੀ ਕਹਿਣਾ ਮਹੀਨੇ ਚ ਜਿਵੇਂ ਕੋਈ ਵੱਡਾ ਕੋਈ ਜਿਵੇਂ ਅ ਪਰਿਵਾਰ ਦੇ ਵਿੱਚੋਂ ਕੋਈ ਵੀ ਲੈ ਆਇਆ ਮੈਗੀ ਦੇ ਪੈਕੇਟ ਤਾਂ ਬਣਾ ਦੇਣੀ ਆ ਨਹੀਂ ਸਪੈਸੀਫਿਕ ਲੈਣ ਨੀ ਜਾਣੀ ਵੀ ਅੱਜ ਬਣਾਉਣੀ ਆ।
ਅੱਛਾ ਠੀਕ।
ਹਾਂਜੀ ਇਹ ਚੀਜ਼ਾਂ ਦੇ ਨਾਲ ਇਹ ਇੱਕ ਹਾਂਜੀ।
ਮਿੱਠਾ ਮਿੱਠਾ ਖਾ ਕੇ ਖੁਸ਼ ਆ ਕਦੇ ਗੁੜ ਵਾਲੀ ਚੌਲ ਕਦੇ ਨੂਣ ਵਾਲੇ ਚੌਲ।
ਦੇਖੋ ਜਿਹੜੀਆਂ ਸੇਵੀਆਂ ਨੇ ਜਿਹੜੀਆਂ ਭੁੰਨ ਹੋਈਆਂ ਹੁੰਦੀਆਂ ਉਹ ਮਿੱਠੀਆਂ ਵੀ ਬਣਦੀਆਂ ਨੂਣ ਵਾਲੀ ਵੀ ਬਣਦੀਆਂ ਮਿੱਠੀਆਂ ਕਿਵੇਂ ਬਣਦੀਆਂ ਮਾੜਾ ਜਾਂ ਦੇਸੀ ਘਿਓ ਪਾਉਣਾ ਮਾੜੀਆਂ ਜਿਹੀ ਭੁੰਨ ਕੇ ਉਹਦੇ ਵਿੱਚ ਪਾਣੀ ਪਾ ਦੇਣਾ ਮਾੜਾ ਜਿਹਾ ਹੀ
ਅੱਛਾ।
ਜਾਣੀ ਥੋੜ੍ਹਾ ਜਿਹਾ, ਕਹਿਣ ਦਾ ਮਤਲਬ ਗਿੱਲੀਆਂ ਹੋਣ ਤੱਕ, ਪਾਣੀ ਪਾ ਕੇ ਉਹ ਦੂ ਬਾਅਦ ਜਾਂ ਤਾਂ ਗੁੜ ਪਾ ਦਉ ਜਾਂ ਖੰਡ ਪਾ ਦੋ ਉਹ ਬਹੁਤ ਜ਼ਿਆਦਾ ਸੁੱਕੀਆਂ- ਸੁੱਕੀਆਂ ਸਵਾਦ ਲੱਗਦੀਆਂ ਬਹੁਤ ਜਿਆਦੇ। ਬੱਚਿਆਂ ਨੇ ਕਦੇ, ਇਹ ਮਤਲਬ ਹਰ ਵਾਰੀ ਇਹੀ ਕਹਿਣਗੇ ਵੀ ਸਾਨੂੰ ਇਹੀ ਚੀਜ਼ ਬਣਾ ਕੇ ਦਿਓ
ਸਾਡੇ ਤਾਂ ਮਿੱਠਾ ਹੈ ਚੌਲ ਕਦੇ ਲੂਣ ਵਾਲੇ ਚੌਲ ਕਦੇ ਸੇਮੀ ਸੇਵੀਆਂ ਇਹੋ ਜਿਹਾ ਕੋਈ ਭਾਲਦਾ ਰਹਿੰਦਾ ਤਾਂ ਨਹੀਂ ਉਹ ਦੂਜਾ ਨ ਨਹੀਂ ਮਤਤਾ ਨਹੀਂ ਚੂਰੀ ਖਾਓ ਚੂਰੀੱਟ ਟਕਦ ਮੈਨੂੰ ਇਹੋ ਜਿਹਾ ਹਣ
ਚੀਜ਼ਾਂ ਵਧੀਆ ਨੇ ਇੱਕਾਂਏ ਆ ਵੀ ਬੱਚੇ ਦੇ ਪੇਟ ਚ ਆਟਾ ਜਾਣਾ ਜ਼ਿਆਦਾ ਜ਼ਰੂਰੀ ਹੁੰਦਾ ਹਨਾ ਦੂਜੀਆਂ ਮੈਦੇ ਨਾਲੋਂ ਇਹ ਬਣਦਆਂ ਵੀ ਆਟੇ ਤੋਂ ਬਣਦੀਆਂ ਬਹੁਤ ਵਧੀਆ ਨੇ ਚੀਜ਼ ਇਹ ਅਤੇ ਇੱਕ ਜਿਹੜੀ ਬੱਚਿਆਂ ਨੂੰ ਸਕੂਲੋਂ ਨਹੀਂ ਆਪਾਂ ਨੂੰ ਮਿਲਦੀ ਗਈ ਖਿਚੜੀ ਮਿਲਦੀ ਹੈ ਮ ਜਿ ਮਿਲਦੀ ਹੁੰਦੀ ਆ ਤੇ ਉਹ ਵੀ ਸੇਮ ਆਈ ਬਸ ਹਾਂਜੀ ਉਹ 'ਚ ਥੋੜ੍ਹਾ ਜਿਹਾ ਮ ਕੁਛ ਵੀ ਨਹੀਂ ਪਾਉਣਾ ਉਹਨੂੰ ਸਿੰਪਲ ਪਾਣੀ 'ਚ ਉਬਾਲ ਕੇ ਤੇ ਇਕੱਲਾ ਥੋੜ੍ਹਾ ਜਿਹਾ ਨੂਣ ਤੇ ਘਿਓ ਪਾ ਦੇਣਾ ਬਸ ਘਿਓ ਵੀ ਵੈਸੇ ਤਾਂ ਵਿੱਚ ਹੀ ਹੁੰਦਾ ਖਿਚੜੀ ਦੇ ਜੇ ਕੋਈ ਨਹੀਂ ਨਹੀਂ ਧੋਣੀ ਨਹੀਂ ਹੁੰਦੀ ਉਹ ਬਿਲਕੁਲ ਵੀ
ਧੋਣੇ ਹੁੰਦੇ ਆ ਧੋ ਕੇ ਫੇਿਰ ਚੰਗੀ ਤਰ੍ਹਾਂ
ਨਹੀਂ ਨਹੀਂ ਨਹੀਂ ਉਹਦੇ ਸਵਾਦ ਹੀ ਨਿਕਲ ਜਾਂਦਾ ਫੇਿਰ ਉਹ ਤਾਂ ਮੈਗੀ ਵਾਂਗੂ ਬਹੁਤ ਸਵਾਦ ਬਣਦੀ ਖਿਚੜੀ ਧੋਣੀ ਨੀ ਕਿਉਂਕਿ ਉਹ ਸਟੋਰ ਕੀਤੀ ਹੁੰਦੀ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਕੁਛ ਨਹੀਂ ਹੁੰਦੀ
ਨਹੀਂ ਅਸੀਂ ਤਾਂ ਜਾਣ ਕੇ ਧੋ ਜਾਂੇ ਵੀ ਵਧੀਆ ਕਈ ਵੀ ਰੱ ਦਾ ਬਹਿਮ ਜਾ ਨ ਨਿਕਲ਼ ਜਾਂਦਾ
ਨਹੀਂ ਜਦੋਂ ਤੁਸੀਂ ਧੋਨੇ ਆ ਹੱਥ ਨੂੰ ਚਿਪ ਚਿਪਾ ਹੁੰਦਾ ਹੋਣਾਾ ਜਿੰਨਾ ਉਹਦੇ ਵਿੱਚ ਘਿਓ ਹਮ ਜਿੰਨਾ ਘਿਓ ਹੁੰਦਾ ਉਹਦੇ ਵਿੱਚ ਸਾਰਾ ਨਿਕਲ ਜਾਂਦਾ ਨਾ ਫਿਰ
ਅੱਛਾ ਠੀਕ
ਚੀਜ਼ ਨੂੰ ਧੋਣਾ ਨੀ ਆਪਾਂ ਕਿਉਂਕਿ ਹੁਣ ਤਾਂ ਦਲੀਆ ਵੀ ਆ ਰਿਹਾ ਵਾ ਦਲੀਆ ਵੀ ਮਿਕਸ ਮਿੱਠੇ ਵਾਲਾ ਆਉਦਾ ਜਿਨੀ ਖੰਡ ਬੱਚੇ ਨੂੰ ਹਮ ਜਿਨਾ ਲੋਹੜੀ ਦੀ ਹਾਂਜੀ ਬੱਚੇ ਨੂੰ ਜਿਵੇ ਜਿਨੀ ਲੋਹੜੀ ਦੀ ਆ ਹਨਾ ਖੰਡ ਉਨੀ ਕੁ ਉਹਨਾਂ ਨੇ ਮਿਕਸ ਕੀਤੀ ਹੁਦੀ ਆ ਉਹਦੇ 'ਚ- ਅਤੇ- ਤੁਸੀ ਕਦੇ ਐਵੇਂ ਖਿਚੜੀ ਬਣਾ ਕੇ ਦੇਖਿਓ ਬਿਨਾ ਧੋਤੇ ਬਹੁਤ ਜ਼ਿਆਦਾ ਵਧੀਆ ਲੱਗਦੇ ਆ ਹੁਣ ਸਰਦੀਆਂ ਦੇ ਵਿਚ ਅਸੀ- ਜਿਵੇ ਸੁੱਕੀਆਂ ਸਬਜ਼ੀਆਂ ਹੁਦੀਆਂ ਉਹ ਵਿਚ ਪਾ ਕੇ ਤੇ ਬਣਾਉਣੀ ਆ ਫਿਰ ਘੋਟਣੀ ਜਿਹੜੀ ਆਪਣੀ ਹੁਦੀ ਆ ਉਹਦੇ ਨਾਲ ਅਸੀ ਘੋਟ ਦਿਦੇ ਹਾਂ
ਅਛਾ-
ਹਾਂਜੀ ਬਹੁਤ ਜ਼ਿਆਦਾ ਹੀ ਵਧੀਆ ਲਗਦੇ ਨੇ ਇਹ ਚੀਜਾ
ਕਲ ਆ ਕੇ ਧੋ ਕੇ ਚੰਗੀ ਤਰ ਬਸਾਈ ਬਣਾ ਕੇ ਖਾ ਲੈਦੇ ਹ ਸੀ।
ਨਹੀ ਤੁਸੀ ਤੜਕਾ ਨਹੀ ਕਦੇ ਵੀ ਲਾਉਣਾ ਤੁਸੀ ਦੇਖਿਓ ਕਦੇ ਮਤਲਬ ਐਵੇਂ ਕਰਕੇ ਦੇਖਿਓ ਵੀ ਇਕਲਾ ਮਾੜਾ ਜਿ ਕੇ ਉਹ ਪਾਉਣਾ ਪਾਲੋ ਨੀ ਤਾਂ ਗਰਮ ਪਾਣੀ ਉਹ ਵਾਲੀ ਉਹ ਮਤਲਬ ਜਦੋਂ ਉਬਲਦਾ ਪਾਣੀ ਅਤੇ ਉਦੋਂ ਜਾਣੀ ਜਦੋਂ ਪਾਣੀ- ਉਬਲਦਾ ਵਾ ਉਸ ਟਾਈਮ ਵੀ ਇਹਨੂੰ ਵਿਚ ਪਾ ਕੇ ਬਸ ਮਾੜ ਆ ਜਿਹਾ ਉਹ ਪਾ ਲੈਣਾ ਨੂਣ ਪਾ ਦੇਣਾ- ਤੇ ਉਹਨੂੰ ਘੱਟ ਤੇ ਕਰਕੇ ਰਝਾਈ ਜਾਣਾ ਤੇ ਬਹੁਤ ਹੀ ਵਧੀਆ ਬਣਦੀ ਆ
ਖਿਆਲ ੀ
ਕਦੇ ਕਰਕੇ ਦੇਖਿਓ ਮੈਂ ਵੀ ਤੁਹਾਨੂੰ ਕੋਈ ਨਾ ਉਹ ਸੈਂਡ ਕਰੂਗੀ ਮੈਂ ਅੱਜ ਤੱਕ ਕਾਫ਼ੀ ਜਾਣੀ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਮੈਂ ਇਹ ਚੀਜ਼ ਦਾ ਦੱਸ ਚੁੱਕੀ ਆ ਵੀ ਤੁਸੀਂ ਜਿਹੜੀਆਂ ਕਣਕ ਵਾਲੀਆਂ ਸੇਵੀਆਂ ਨੇ ਉਹ ਖਾਇਆ ਕਰੋ। ਜਿਹੜੀਆਂ ਆਪਾਂ ਘਰੇ ਬਣਵਾਉਂਦੇ ਹਾਂ ਸੇਵੀਆਂ ਉਹ ਵੀ ਚਿਪ ਚਿਪੀਆਂ ਹੋ ਜਾਂਦੀਆਂ ਨੇ।
ਨਹੀ ਉਹ ਤੇ ਚਿਪ ਚਿਪਾਂ ਮੈਦਾ ਪਾ ਕੇ ਬਣਵਾਉਦੇ ਹੁਦੇ। ਤਾਂ ਹੀ ਚਿਪ ਚਿਪੀਆ ਹੋ ਜਾਂਦੀਆਂ ਨਾ ਜੇ ਕਲੇ ਆਟੇ ਦੀ ਬਣਾਈਏ ਫੇਰ ਤਾਂ ਵਧੀਆ ਬਣਦੀਆਂ।
ਹਾਂਜੀ, ਨਹੀ ਉਹ ਕਦੇ ਬਣਾ ਕੇ ਦੇਖਿਓ ਤੁਸੀ। ਮੰਗਵਾ ਲਿਓ ਕੁਛ ਜ਼ਿਆਦਾ ਮਹਿੰਗਾ ਵੀ ਨਹੀ ਪੈਕੇਟ ਆਉਦਾ। ਸਸਤਾ ਹੀ ਹੁੰਦਾ ਉਹ
ਉਹ ਤਾਂ ਚੱਲ ਕੋਈ ਨਾ ਮਹਿੰਗਾ ਸਸਤਾ।
ਹਾਂਜੀ ਇਹ ਨਾ। ਹਾਂ, ਬਾਕੀ ਆਏ ਆ ਵੀ ਬੱਚੇ ਦੀ ਜਿਹੜੀ ਸਿਹਤ। ਤਾਂ ਉਹ ਨੀ ਉਹਦੇ ਨਾਲ ਅੰਦਰੋ ਸਰੀਰ ਆ ਜਿਹੜਾ ਵੀ ਉਹਦੇ ਨਾਲ ਸਹੀ ਰਹਿਦਾ ਵਾ। ਉਹਦੇ ਨਾਲ ਜਿਹੜੀ ਆਪਾਂ ਮੈਗੀ ਦੂਜੀ ਬਣਾਉਦੇ ਹਾਂ ਉਹ ਗਲਦੀ ਨੀ ਕਿਨੇ ਘੰਟੇ।
ਉਹ ਤਾਂ ਖਰਾਬ ਕਰ ਦਿੰਦੀ ਨਾਲ ਨੁਕਸਾਨ ਕਰਦੀ ਜਵਾਕ ਨੂੰ ਫਿਰ।
ਕਿਨੇ ਘੰਟਿਆਂ ਬਾਦ ਜਾ ਕੇ ਗੱਲਦੀ ਆ। ਫੇਰ ਜਾ ਬੱਚੇ ਨੂੰ ਹੋਰ ਕੁਛ ਖਾਣਾ, ਫੇਰ ਉਹ ਪਚਦਾ ਬੱਚੇ ਦੇ ਕਈਆਂ ਦੇ ਤਾਂ ਹੁਣ। ਕਿਨੀਆਂ ਬਿਮਾਰ ਹੋ ਜਾਂਦੀ ਆ ਨਾ ਮੈਗੀ ਖਾ ਕੇ।
ਉਹ ਤਾਂ ਬਿਮਾਰੀ ਦਾ ਘਰ ਮੈਨੂੰ ਲੱਗਦਾ। ਉਦੋ ਤਾਂ ਬੰਦਾ ਹੁਣ ਤਾਂ ਚੌਲ ਚੂਲ ਹੀ ਬਣਾ ਲੈ ਲੂਣ ਵਾਲੇ ਬ।
ਹਾਂਜੀ, ਨਹੀ ਗਰਮੀ ਦੇ ਵਿਚ ਤਾਂ ਹਲਕਾ ਖਾਣਾ ਵਧੀਆ ਰਹਿਦਾ। ਜਿਵੇਂ ਹੁਣ ਮੇਰੀ ਵਡੀ ਬੇਟੀ ਆ ਜਾਂ ਛੋਟੀ ਆ ਛੋਟੀ ਨੂੰ ਤਾਂ ਹੁਣ ਚਬਾਉਣਾ ਵੀ ਨਹੀ ਆਉਦਾ ਉਹ ਤਾਂ। ਸਿੱਧੀਆਂ ਹੀ ਲਗਾਉਦੀ ਆ ਮੈਗੀ। ਹਾਂ ਤੇ ਵਡੀ ਬੇਟੀ ਵੀ ਐ ਕਰਦੀ ਆ, ਵੀ ਜਾਣ ਕੇ ਜਿਵੇ। ਨਾਲ ਵੀਡੀਓ ਦੇਖਦੀ ਹੈ। ਜਾਂ ਕਿਵੇ ਵੀ ਜਿਹੜੀਆਂ ਉਹ ਸਟਿੱਕਾ ਜਿਹੀਆਂ ਹੁੰਦੀਆਂ ਉਹ। ਖਾਣ ਵਾਲੀਆਂ ਜਿਹਦੇ ਨਾਲ ਖਾਂਦੇ ਆ। ਉਹਦੇ ਨਾਲ ਪਾ ਉਹਦੇ 'ਚ ਦੀ ਪਾ ਕੇ ਹਾਂਜੀ ਸਿੱ ਸਿੱਧੀਆਂ ਹੀ ਲੰਘਉਦੀਆਂ ਬਹੁਤ ਵਾਰੀ ਕਹਿਣਾ ਪੈਂਦਾ ਤੋੜੋ ਵੀ ਤੋੜ ਕੇ ਖਾਓ ਫੇਰ ਮੈਨੂੰ ਵੀ ਮੇਰੇ ਪਰਿਵਾਰ ਵਾਲੇ ਕਹਿ ਦਿੰਦੇ ਆ ਵੀ ਤੂੰ ਤੋੜ ਕੇ ਪਾਇਆ ਕਰ ਛੋਟੀਆਂ ਮੈ ਕਿਹਾ ਫਿਰ ਉਹ ਵਧੀਆ ਨੀ ਲੱਗਦੀਆ। ਬੱਚਾ ਕਿਥੇ ਵੀ ਇਕਠੀ ਪਾਉਦਾ ਤੇ ਚਬਾ ਕੇ ਲੰਗਾਵੇ ਫੇਰ ਹੁੰਦਾ।
ਆਹ ਚਵਾ ਕੇ ਲੰਘਾਦੇ ਨਹੀ ਫੇਰ ਨ ਹੁੰਦਾ ਨਹੀ ਤੇ ਫੇਰ ਹਾਜ਼ਮ ਨਹੀਂ ਹੁੰਂਦੀ ਜਲਦੀ ਜੇ ਹੌਲੀ ਹੌਲੀ ਜਿੰਨਾ। ਆ ਚੱਬ ਕੇ ਉਨੀ ਜਲਦੀ ਹਜ਼ਮ ਹੋ ਜਾਂਦੀ ਆ।
ਹਾਂਜੀ ਹਾਂਜੀ।
ਹੋਰ?
ਹੋਰ ਹੋਰ ਵਧੀਆ ਜੀ ਬਸ। ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਆ।
ਗਰਮੀ ਤਾਂ ਬਹੁਤ ਜਿਆਦਾ ਨਹੀਂ ਕੱਲ ਕ ਦਾ ਮੌਸਮ ਠੰਡਾ ਵਾ ਹਜੇ।
ਨਹੀਂ ਆਪਣੇ ਮਤਲਬ ਹਵਾ ਤਾਂ ਚਲੋ ਕੱਲ ਤਾਂ ਸੀਗਾ ਠੰਢਾ। ਅਤੇ ਅੱਜ ਤਾਂ ਹਾਂਜੀ ਅੱਜ ਤਾਂ ਬਹੁਤ ਆ।
ਹਵਾ ਚਲ ਗਈ। ਅਤੇ ਫਿਰ ਤਗੀ ਗ ਨਾੱਥ ਦੀ।
ਹਾਂਜੀ, ਹਵਾ ਪਸੀਨਾ ਬਹੁਤ ਆਉਂਦਾ ਆ ਫਿਰ। ਹੁੰਦਾ ਵੀ ਛੇਤੀ ਨਹਾ ਕੇ ਆ ਜਾਈਏ ਨਹਾ ਕੇ ਫੇਰ ਆਏ ਵੀ ਕੰਮ ਹੀ ਨੀ ਖ਼ਤਮ ਹੁੰਦੇ। ਉਹ ਕਰਲੋ ਉਹ ਕਰਲੋ ਬਸ ਏਂ ਚੱਲਦਾ ਵਾ।
ਹੁਣ ਮੈਂ ਸੌਣ ਲੱਗੀ ਸੀ ਵਿੱਚ ਹੁਣ ਬੱਤੀ ਚਲੀ ਗਈ। ਰੇਲ ਗੱਡੀ। ਇਹ ਪਹਿਲਾਂ ਵੀ ਬੱਜੀ ਗਿਆ ਬਹੁਤ ਹੁਣ ਵਾਹਵਾ ਜਦੇ। ਠੀਕ ਆ ਫਿਰ ਮੈ।
ਚਲੋ ਠੀਕ ਹੈ ਭੈਣ ਜੀ, ਮੈਂ ਹਾਂਜੀ ਹਾਂਜੀ ਮੈਂ ਰੁਕੇ ਕੇ ਕਰਦੀ ਹਾਂ ਫਿਰ।
ਓਕੇ ਓਕੇ।